ਹੈਲੋ?
ਹੈਲੋ, ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ। ਹੋਰ ਕਿਵੇਂ ਠੀਕ ਹੋ, ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ। ਹੋਰ ਕਿਵੇਂ ਠੀਕ ਠਾਕ ਹੋ।
ਹਾਂਜੀ, ਸਾਰੇ ਠੀਕ ਠਾਕ ਆ, ਮੈਂ ਕਿਹਾ ਸਵੇਰ ਦੇ ਖਨ੍ਹੇ
ਕਿਆ।
ਹਾਂ ਸਾਰੇ ਠੀਕ ਠਾਕ ਆ।
ਖਾਣਾ ਵਗੈਰਾ ਖਾ ਲਿਆ।
ਹਾਂ ਹੁਣੇ, ਖਾ ਕੇ ਹਟੇ।
ਅੱਛਾ ਅੱਛਾ, ਹੋਰ ਅੱਛਾ ਅੱਛਾ, ਚਲੋ ਵਧੀਆ ਵਧੀਆ। ਬਸ ਮੇਰਾ ਰਹਿੰਦਾ ਥੋੜ੍ਹਾ ਜਿਹਾ, ਕੁਛਕ ਨੇ ਖਾ ਲਿਆ ਕੁਛਕ ਨੇ ਖਾਣਾ ਹੱਲੇ। ਹਾਂ ਅੱਧੇ ਰਹਿ ਗਏ, ਵਿੱਚ ਥੋੜ੍ਹਾ ਜਿਹਾ ਕੰਮ ਪੈ ਗਿਆ ਸੀਗਾ। ਹਾਂਜੀ ਹਾਂਜੀ ਵਿੱਚ ਕੰਮ ਪੈ ਗਿਆ ਸੀਗਾ ਥੋੜਾ ਜਿਹਾ, ਕੁਝ ਲੇਟ ਖਾਂਦੇ ਨੇ, ਅਸੀਂ ਜਲਦੀ ਖਾ ਲੈਂਦੇ ਹਾਂ, ਅੱਜ ਕੁਛ ਮੌਸਮ ਵੀ ਖ਼ਰਾਬ ਸੀ। ਕਾਫੀ ਲਾਈਟ ਦੀ ਬੜੀ ਦਿੱਕਤ ਸੀ, ਲਾਈਟ ਨਹੀਂ ਸੀ, ਹਾਂਜੀ ਹਾਂ ਤੁਹਾਡੇ ਮੌਸਮ ਕਿੱਦਾਂ ਦਾ।
ਹਾਂਜੀ, ਬਾਰਿਸ਼ ਕਰਕੇ ਨਾ, ਅਸੀਂ ਗਏ ਹੋਏ ਸੀ ਖੰਨੇ ਅਸੀਂ ਨਾ ਪੂਰੇ ਚਾਰ ਰਸਤੇ ਵਿੱਚ ਜਾਂਦੇ, ਪਹਿਲੇ ਤਾਂ ਇੱਥੇ ਤਾਂ ਆਪਣੇ ਪੈਂਦਾ ਨਹੀਂ ਸੀ। ਜੋੜੇਪੁਲ ਤੱਕ, ਜੋੜੇ ਪੁਲ ਤੋਂ ਲੈ ਕੇ ਅੱਗੇ ਤੱਕ ਅਹ ਬਾਰਿਸ਼ ਪੈਂਦੀ ਸੀ, ਇੰਨੀ ਬਾਰਿਸ਼ ਇੰਨੀ ਬਾਰਿਸ਼ ਫਿਰ ਆਣ ਜਾਂਣ ਜਾਂਦੇ ਹੋਏ ਵੀ ਜਾਂਦੇ ਹੋਏ ਵੀ ਮੀਂਹ ਪਿਆ, ਆਉਂਦੇ ਹੋਏ ਵੀ ਮੀਂਹ ਪਿਆ।
ਹਾਂਜੀ ਹਾਂ ਇਹ ਬਸ ਇਹ ਨਾ ਹੁਣ ਮਹੀਨਾ ਇਹੋ ਜਿ ਹੀ ਹੈ, ਜਦੋਂ ਇੱਕ ਵਾਰੀ ਜਿੱਥੇ ਬਾਰਿਸ਼ਾਂ ਸ਼ੁਰੂ ਹੋ ਜਾਣ। ਤੇ ਫਿਰ ਲਗਾਤਾਰ ਹੀ ਹੁੰਦੀਆਂ ਨੇਗੀਆਂ ਨਹੀ ਹਟਦੀਆਂ, ਸਾਡੇ ਵੀ ਇੱਥੇ ਬਾਰਿਸ਼ ਸੀ। ਅੱਜ ਸਵੇਰੇ ਮੈਂ ਬੇਟੇ ਨੂੰ ਸਕੂਲ ਛੱਡਣ ਗਈ, ਇੱਕ ਤਾਂ ਰੋਡ ਇੰਨਾ ਖ਼ਰਾਬ ਹੋਇਆ ਪਿਆ। ਇੱਕ ਬਾਰਿਸ਼ ਐਨੀ। ਐਨਾ ਮੈਨੂੰ ਐ ਡਰ ਲੱਗੇ, ਕਿ ਮੈਂ ਫਿਸਲ ਕੇ ਗਿਰੀ ਨਾ ਜਾਵਾਂ। ਹਾਂਜੀ ਹਾਂ, ਉਹ ਰੋਡ ਕੱਚਾ ਨਾ। ਉਹਦੇ ਕਰਕੇ ਥੋੜਾ ਜਿਹਾ ਹਲੇੇ ਪਤਾ ਨੀ, ਕਦੋਂ ਬਣੂਗਾ ਕਦੋਂ ਨਹੀਂ ਬਣੂਗਾ ਰੋਡ ਉਹੋ। ਤੇ ਉਹਦੇ ਕਰਕੇ ਬੜੀ ਦਿੱਕਤ ਆਂਦੀ ਐ। ਏਥੇ ਆਣ ਜਾਣ ਚ ਲੋਕਾਂ ਨੂੰ ਵੀ ਸਾਰਾ ਕੁਛ ਮੌਸਮ ਦਾ ਫ਼ਰਕ ਪੈ ਜਾਂਦਾ, ਮੌਸਮ ਕਰਕੇ ਹੋ ਜਾਂਦਾ ਸਾਰਾ।
ਇਹਦੇ ਕਰਕੇ ਬਸ ਇੱਕ ਲਾਈਟ ਚਲੀ ਗਈ, ਲਾਈਟ ਜਾਣ ਕਰਕੇ ਉਹ ਸਾਰੇ ਟੈਂਕੀ ਚ ਪਾਣੀ ਨੀ ਸੀ ਹੈਗਾ। ਫਿਰ ਸਾਰੇ ਕੰਮ ਹੀ ਲੇਟ ਹੋ ਗਏ ਉਹਦੇ ਕਰਕੇ, ਇੱਕ ਤਾਂ ਆਪਣੇ ਨਾ ਪੰਜਾਬ ਦੇ ਵਿੱਚ ਇਹ ਚੀਜ਼ ਬਹੁਤ ਆ, ਜੇ ਮੌਸਮ ਆਲੇ ਬਾਰਿਸ਼ ਆ ਹਨਾ ਹਨੇਰੀਆ ਦੂਰ ਹੁੰਦੀ ਆ, ਪਹਿਲਾਂ ਲਾਈਟ ਦਾ ਕੱਟ ਲਾ ਲੈਂਦੇ ਨੇ, ਥੋਡੇ ਵੀ ਏਦਾਂ ਹੀ ਹੁੰਦਾ।
ਉਹ ਹਾਂਜੀ ਉਹ ਤਾਂ ਫੇਰ ਤਾਂ ਲੱਗਦਾ ਨਾ, ਕਿ ਅੱਗ ਉੱਗ ਨਾ ਲੱਗ ਜਾਵੇ। ਲੈਟ।
ਹਾਂ ਬਸ, ਆਉਂਦਾ ਜਾਂਦਾ ਕੁਛ ਵੀ ਨੀ ਹੈਗਾ। ਕੱਟ ਪਹਿਲਾਂ, ਲਾਈਟ ਫੇਰ ਨੀ ਫੇਰ ਓਹ ਪਰ ਗੱਲ ਥੋਡੀ ਠੀਕ ਆ ਕਿ ਏਦਾਂ ਹੁੰਦਾ, ਬਟ ਪਤਾ ਕੀ ਆ। ਜਿਵੇਂ ਅ ਹਨੇਰੀ ਥੋੜ੍ਹੀ ਜਿਹੀ ਚਲੀ ਗਈ, ਫੇਰ ਉਸ ਤੋਂ ਬਾਅਦ ਤਾਂ ਲਾਈਟ ਛੱਡ ਦੇਣ, ਉਦੋਂ ਦਾ ਪਤਾ ਨੀ ਥੋੜੀ ਜੀ, ਹਾਂਜੀ ਹਾਂ ਫੇਰ ਓਹ ਆ ਫੇਰ ਲਾਈਟ ਨੀ ਛੱਡਦੇ ਕਿੰਨਾ-ਕਿੰਨਾ ਟਾਈਮ। ਬੜਾ ਔਖਾ ਹੋਇਆ ਹੁੰਦਾ ਹੈਗਾ, ਹਾਂਜੀ ਹਾਂ।
ਬਾੜਾ ਲੱਭਦੇ ਆ।
ਹਾਂਜੀ-ਹਾਂਜੀ। ਪਤਾ ਕੀ ਐ, ਇਹ ਤੇ ਗਰਮੀ ਵੀ ਨੀ ਬਰਦਾਸ਼ਤ ਹੁੰਦੀ ਜ਼ਿਆਦਾ ਜੇ ਮੌਸਮ ਫੇਰ ਇਸ ਤਰ੍ਹਾਂ ਹੋ ਜਾਂਦਾ ਬਾਰਿਸ਼ ਦਾ, ਫਿਰ ਇਹ ਵੀ ਨੀ ਬਰਦਾਸ਼ਤ ਹੁੰਦੇ, ਦੋਨੇ ਕੁਛ ਨੀ ਬਰਦਾਸ਼ਤ ਕੀਤਾ ਜਾਂਦਾ ਗਾ। ਗਰਮੀ ਵੀ ਬਹੁਤ ਪੈਂਦਾ ਸੀ, ਹਾਂਜੀ ਹਾਂ, ਗਰਮੀ ਬਹੁ ਬਹੁਤ ਪੈ ਰਹੀ ਸੀਗੀ, ਇੱਥੇ ਤਾਂ ਮੱਛਰ ਫੇਰ ਜੇ ਬਾਰ ਬਾਰਿਸ਼ ਹੁੰਦੀ ਐ, ਤਾਂ ਫੇਰ ਮੱਛਰ ਸ਼ੁਰੂ ਹੋ ਜਾਂਦਾ।
ਹਾਂਜੀ ਉਹੀ ਨਾ, ਆਹ ਦੋ ਤਿੰਨ ਮਹੀਨੇ ਤਾਂ ਬਹੁਤ ਔਖਾ ਹੋ ਜਾਂਦਾ ਨਾ।
ਹਾਂਜੀ-ਹਾਂਜੀ, ਸੌਣ ਭਾਦੋਂ ਦਾ ਮਹੀਨਾ ਜਿਹੜਾ ਨਾ ਇਹ ਇਹੋ ਜਾ ਹੁੰਦਾ ਬਸ। ਗੰਦਾ ਜਾ, ਚਿੱਪ ਚਿਪੀ ਜੀ ਗਰਮੀ ਹੁੰਦੀ ਐ।
ਬਾਹਲੀ ਹਾਂ, ਉਹੀ ਨਾ। ਔਰ ਅਸੀਂ ਫੇਰ ਉੱਥੇ ਰਸਤੇ ਵਿੱਚ ਜਾਂਦੇ ਸੀ ਖੰਨੇ। ਫੇਰ ਉੱਥੇ ਜਾਂਦੇ ਹੋਏ ਵੀ ਭਿੱਜ ਕੇ ਗਏ। ਆਂਦੇ ਹੋਏ ਵੀ ਭਿੱਜ ਕੇ ਆਏ, ਉਹਦੇ ਕਰਕੇ ਆ ਲੱ-ਉਹਦੇ ਕਰਕੇ ਲੱ ਤਾਂ ਇੰਨੇ ਦਰਦ ਹੁੰਦੇ ਪਏ ਸੀ, ਇਸ ਟਾਈਮ ਤੇ। ਬਹੁਤ ਜ਼ਿਆਦਾ ਦਰਦ, ਉਹ ਗਿੱਲੇ ਕੱਪੜਿਆਂ ਕਰਕੇ।
ਗਿੱਲੇ ਕੱਪੜਿਆਂ ਕਰਕੇ, ਹਾਂ ਜਿਵੇਂ ਬੁਖਾਰ ਵੀ ਹੋ ਜਾਂਦਾ ਫੇਰ ਇਹਦੇ ਵਿੱਚ ਤਾਂ। ਕਿਉਂਕਿ ਬੇ ਮੌਸਮੀ ਜੀ ਬਰਸਾਤ ਆ ਹਲੇ।
ਹਾਂ ਉਹੀ ਤਾਂ, ਦੋ ਘੰਟੇ ਤਾਂ ਅਸੀਂ ਰਸਤੇ ਵਿੱਚ ਹੀ ਖੜੇ। ਦੋ ਘੰਟੇ ਤੱਕ ਤਾਂ ਮੀਂਹ ਜਾ ਹਟੇ। ਅਸੀਂ ਕਿਹਾ ਹੁਣ ਹਟੇਗਾ-ਹੁਣ ਹਟੇਗਾ, ਜਮੀਂ ਨੀ ਹਟਿਆ ਹਾਰ ਕੇ ਮੀਂਹ ਵਿੱਚ ਹੀ ਆ ਗਏ ਫੇਰ ਅਸੀਂ।
ਅੱਛਾ-ਅੱਛਾ, ਫੇਰ ਉਹ ਆ ਫਿਰ ਆ ਕੇ ਕੋਲਡ ਹੋ ਜਾਂਦਾ, ਫੀਵਰ ਹੋ ਜਾਂਦਾ। ਬਾਰਿਸ਼ ਦੇ ਪਾਣੀ ਨਾਲ ਕਈਆਂ ਨੂੰ ਤਾਂ। ਸਕਿੰਨ ਦੀ ਪ੍ਰੋਬਲਮ ਵੀ ਹੋ ਜਾਂਦੀ ਆ, ਬਾਰਿਸ਼ ਦੇ।
ਹਾਂਜੀ, ਮੈਨੂੰ-ਮੈਨੂੰ ਬਹੁਤ ਹੁੰਦੀ ਮੈਨੂੰ ਅਹ। ਠੰਡ ਜ ਨਾ ਠੰਡ ਮੈਨੂੰ ਸਹਿਣ ਹੁੰਦੀ, ਨਾ ਗਰਮੀ ਸਹਿਣ ਹੁੰਦੀ, ਮੇਰੇ ਇਹ ਆ।
ਹਾਂਜੀ।
ਗਰਮੀ ਵਿੱਚ ਔ ਘਬਰਾਹਟ ਜੀ ਹੋਣੇ ਲੱਗ ਜਾਂਦੀ ਠੰਡ ਵਿੱਚ ਓ ਬਿਮਾਰ ਜੀ ਥੱਕ ਥਕਾਵਟ ਜੀ ਉਹ ਮਤਲਬ ਸਰੀਰ ਠੀਕ ਨਹੀਂ ਰਹਿੰਦਾ ਫੇਰ।
ਹਾਂਜੀ-ਹਾਂਜੀ ਇਹ ਤੇ ਹੈ।
ਹਾਂ। ਪਹਿਲਾਂ ਤਾਂ ਅਸੀ ਸਹਿਣ ਕਰਦੇ ਹੁੰਦੇ ਸੀ ਪਹਿਲਾਂ ਤਾਂ ਮੈਂ ਠੰਡ ਵਿੱਚ ਦੋ-ਦੋ ਤਿੰਨ-ਤਿੰਨ ਬਾਲਟੀਆਂ ਵੀ, ਬਾਲਟੀਆਂ ਨਾਲ ਠੰਡੇ ਪਾਣੀ ਨਾਲ ਨਹਾ ਲੈਂਦੀ ਹੁੰਦੀ ਸੀ।
ਸਰਦੀਆਂ ਵਿੱਚ?
ਹਾਂ ਸਰਦੀਆਂ ਵਿੱਚ।
ਹਾਂਜੀ ਹਾਂ ਪਰ ਪਤਾ ਕੀ ਆ ਹਾਂਜੀ ਇਹ ਵੀ ਨਾ ਮਤਲਬ ਕੇ ਕੁੱਛ ਵੀ ਆ ਕਰਨ ਲਈ ਇੱਕ ਉਮਰ ਹੁੰਦੀ ਐ ਇਹ ਵੀ ਹੈਣਾ ਮਤਲਬ ਜਿਵੇਂ-ਜਿਵੇਂ ਹਾਂਜੀ ਹਾਂ ਜਿਵੇਂ-ਜਿਵੇਂ ਆਪਣੀ ਉਮਰ ਹੋਈ ਜਾਂਦੀ ਫੇਰ ਆਪਾਂ ਇਹੀ ਚੀਜ਼ਾਂ ਸਭ ਬਰਦਾਸ਼ਤ ਕਰਨੀਆਂ ਮੁਸ਼ਕਿਲ ਲੱਗਦੀਆਂ ਨੇ ਹੈਗੀਆਂ। ਕਿਸੇ ਦੇ ਵਿੱਚ ਪੂਰਾ ਮਤਲਬ ਕਿ ਅਹ ਠੰਡੇ ਪਾਣੀ ਨਾਲ ਤਾਜ਼ਾ ਪਾਣੀ ਹੁੰਦਾ ਜਿਹੜਾ ਆਪਾਂ ਤਾਜਾਂ ਪਾਣੀ ਕੱਢ ਕੇ ਉਹਦੇ ਨਾਲ ਨਹਾਉਂਦੇ ਹੁੰਦੇ ਸੀਗੇ ਤੇ ਹੁਣੇ ਨੇ ਹਾਂਜੀ। ਪਹਿਲਾਂ ਨਹਾ ਵੀ ਲੈਂਦੇ ਸੀਗੇ ਮੋਟਰਾਂ ਦੇ ਜਾਂ ਨਲਕਿਆਂ ਦੇ ਪਾਣੀ ਨਾਲ ਹੁਣ ਤਾਂ ਦੇਖੋ ਹੈਂਡ ਵੀ ਨੀ ਵਾਸ਼ ਕੀਤੇ ਜਾਂਦੇ। ਠੰਡੇ ਪਾਣੀ ਨਾਲ ਸਰਦੀ ਜਦੋਂ ਆ ਜਾਂਦੀ ਏ, ਹਾਂਜੀ ਜਿਵੇਂ ਜਿਵੇਂ ਆਪਣੀ ਏਜ਼ ਹੋਈ ਜਾਂਦੀ ਕਿੰਦੇ ਨਾ ਉਵੇਂ-ਉਵੇਂ ਇਹ ਚੀਜ਼ਾਂ ਬਰਦਾਸ਼ਤ ਕਰੀਆਂ ਥੋੜੀਆਂ ਮੁਸ਼ਕਿਲ ਹੋ ਜਾਂਦੀਆਂ ਨੇ ਹਾਂਜੀ ਹੋ ਜਾਂਦਾ। ਸਹੀ ਗੱਲ ਆ, ਪਹਿਲਾਂ ਕਿਸੇ ਟਾਈਮ ਸੀ ਬਾਰਿਸ਼ ਹੁੰਦੀ ਸੀ। ਬਾਰਿਸ਼ ਦੇ ਵਿੱਚ ਨਹਾ ਵੀ ਲੈਂਦੇ ਸੀਗੇ, ਖੇਡਦੇ ਸੀ ਬਾਰਿਸ਼ ਦੇ ਵਿੱਚ ਕਿਸ਼ਤੀਆਂ ਬਣਾ-ਬਣਾ ਕੇ ਛੱਡਦੇ ਹੁੰਦੇ ਸੀਗੇ ਹੈਂ ਬਸ ਹੁਣ ਤਾਂ ਐ ਵੀ ਦੋ ਬੂੰਦਾ ਜੇ ਬਾਇ ਚਾਂਸ ਕੋਈ ਸਮਾਨ ਵੀ ਪਿਆ ਨਾ ਆਪਣੇ ਵਿਹ ਵੇਹੜੇ ਦੇ ਵਿੱਚ ਉਹ ਵੀ ਜੇ ਚੁੱਕ ਕੇ ਰੱਖਣਾ ਹੋਵੇ ਤਾਂ ਉਹ ਵੀ ਡਰ ਲੱਗਦਾ ਬਾਰਿਸ਼ ਜਾਣ ਨੂੰ। ਕਿ ਹਾਏ ਉੱਪਰ ਮੀਂਹ ਨਾ ਪੈ ਜਾਵੇ, ਹਏ ਐਂ ਨਾ ਹੋ ਜਾਵੇ ਵੀ ਜੇ ਹਾਂ ਬਾਰਿਸ਼ ਪੈ ਗਈ ਉੱਤੇ ਕਣੀਆਂ ਪੈ ਗਈਆਂ ਚਾਰ ਤਾਂ ਬਸ ਫੇਰ ਫੀਵਰ ਕੋਲਡ ਹੋ ਜਾਂਦਾ ਗਾ। ਫਿਰ ਡਾਕਟਰਾਂ ਕੋਲ ਜਾਓ। ਡਾਕਟਰਾਂ ਕੋਲੋਂ ਦਵਾਈਆਂ ਖਾਣੇ ਕਿਹੜਾ ਸੌਖੇ ਨੇ ਦਵਾਈਆਂ ਵੀ ਨਹੀਂ ਖਾਦੀ ਜਾਦੀਆਂ।
ਬਹੁਤ ਲੈਡੀਜ਼ ਮੈਂ ਦੇਖੇ ਜੋ ਸਵੇਰੇ ਨਾਹ ਕੇ, ਸਵੇਰੇ ਸਜਰੇ ਨਾ ਕੇ ਗੁਰਦੁਆਰੇ ਜਾਂਦੇ। ਪਰ ਉਹ ਮੇਰੇ ਹਿਸਾਬ ਨਾਲ ਨਾ, ਜੋ ਬੰਦਾ ਉਹ ਨਹਾਦਾ ਸਵੇਰੇ ਪੰਜ ਵਜੇ ਉਹਦੇ ਉਹਨਾਂ ਦੇ ਗੋਡੇ ਛੇਤੀ ਖ਼ਰਾਬ ਹੁੰਦੇ।
ਅੱਛਾ, ਉਹ ਕਿਵੇਂ?
ਹਾਂ, ਹਮੇਸ਼ਾ ਦਿਨਚਰਿਆ ਥੋੜਾ ਧੁੱਪ ਜੇ ਵਿੱਚ ਨਾ ਨਾਣਾ ਚਾਹੀਦਾ। ਸ ਸਵੇ ਸਵੇਰੇ ਨੀ ਨਹਾਣਾ ਚਾਹੀਦਾ ਪੰਜ ਵਜੇ। ਆਪਾਂ ਉੱਠੇ ਸਾਰ ਉੱਠੇ ਸਾਰ ਜੋ ਨਾਣਦੇ ਨਾ ਉਹ ਗ਼ਲਤ ਆ।
ਅੱਛਾ।
ਹਾਂ ਦਿਨਚਰਿਆ ਜਦ ਚ ਧੁੱਪ ਤਾਪ ਨਿਕਲਦੀ ਨਾ
ਪਤਾ ਨੀ ਤਾਂ ਮੈਂ ਵੀ ਇਸੇ ਤਰ੍ਹਾਂ ਈ ਨਹਾਉਂਦੀ ਹਾਂ ਇਸੇ ਕਰਕੇ ਮੇਰੀ ਵੀ ਨੀਂਜ਼ ਦੇ ਵਿੱਚ ਪ੍ਰੋਬਲਮ, ਗੋਡਿਆਂ ਚ ਪ੍ਰੋਬਲਮ ਹੈਗੀ ਆ। ਜਦੋਂ ਮਤਲਬ ਓਦਾਂ ਕੋਈ ਪ੍ਰੋਬਲਮ ਨਈ, ਜਦੋਂ ਅਹ ਚੇਅਰ ਤੇ ਬੈਠਦੀ ਹਾਂ ਜਾਂ ਖੜੀ ਹੁੰਦੀ ਹ ਉਸ ਟਾਈਮ ਤੇ। ਥੋੜਾ ਜਿਹਾ ਲੱਗਦਾ ਕਿ ਗੋਡਿਆਂ ਚ ਪ੍ਰੋਬਲਮ ਹੈਗੀ ਆ। ਮੈਂ ਤਾਂ ਸੋਚਿਆ ਸ਼ਾਇਦ ਏਜ ਦਾ ਇਫੈਕਟ ਆ ਇਹ।
ਨਹੀਂ ਨਹੀਂ ਸੁਬਾਹ ਜੋ ਨਾਂਦੇ ਆ ਉਸਦੇ ਨਾਲ ਹੁੰਦਾ। ਸੁਬੇ ਕਦੇ ਨੀ ਨਾਨਾ ਚਾਹੀਦਾ ਹਾਂ ਉਹ ਉਹ ਜੋ ਸਾਡੀ ਕੁੜੀ ਦੀ ਸੱਸ ਆ ਉਹ ਵੀ ਉਸਦੀ ਵੀ ਆਦਤ ਹੈ ਸਵੇਰੇ ਨਾ ਕੇ ਪਾਠ ਵਗੈਰਾ। ਅ ਮੇਰੀ ਗੱਲ ਸੁਣੋ ਜ ਆਪਾ ਆਪਣੇ ਸਰੀਰ ਸਾਫ਼ ਸੁਥਰਾ ਹੋਵੇ ਆਪਾਂ ਗੁਰਦੁਆਰੇ ਵੀ ਜਾ ਸਕਦੇ ਮੂੰਹ ਹੱਥ ਧੋ ਕੇ ਪਾਠ ਵੀ ਕਰ ਸਕਦੇ।
ਹਾਂਜੀ ਮੇਨ ਤ ਆਪਣਾ ਮਨ ਸਾਫ ਹੋਣਾ ਚਾਹੀਦਾ।
ਕਰਾਵੇ
ਹਾਂ ਸਰੀਰ ਵੀ ਸਾਫ਼ ਸੁਥਰਾ ਆਪਣੇ ਮਨ ਵੀ ਸਾਫ਼ ਚਲੋ। ਉਹਦੇ ਨਾਲ ਲ ਆਪਾਂ ਜਾ ਸਕਦੇ ਹਾਂ ਰੱਬ ਦਾ ਨਾਂ ਰੱਬ ਨੀ ਕਹਿੰਦਾ ਕਿ ਤੁਸੀਂ ਮਤਲਬ ਨਾ ਧੋ ਕੇ ਬੈਠੋ ਆਪਣਾ ਮਨ ਸਾਫ਼ ਸੁਥਰਾ ਹੋਣਾ ਚਾਹੀਦਾ ਸੀ।
ਉਹੀ ਨਾ ਨਹੀਂ ਦਿਨਚਰੇ ਨਾਣਾ ਚਾਹੀਦਾ ਧੁੱਪੇ ਧੁੱਪੇ ਨਾਣਾ ਚਾਹੀਦਾ। ਉਹ ਮੇਰੀ ਭੈਣ ਵੀ ਐਵੇਂ ਕਰਦੀ ਹੁੰਦੀ ਸੀ ਰੋਜ਼ ਸਵੇਰੇ ਨਹਾ ਕੇ ਪਾਠ ਕਰਦੇ ਹੋ ਉਹਦੇ ਰੋਜ਼ ਹੀ ਮ ਉਹ ਕਹਿੰਦੀ ਕਹਿੰ ਦੀ ਮੇਰੇ ਗੋਡੇ ਮੈਂ ਉਹਨੂੰ ਕੀਤੇ ਮੈਂ ਕਿਹਾ ਤੂੰ ਇਹ ਗੱਲ ਦੱਸ। ਉਹ ਸਵੇਰੇ ਨਾਦੀ ਹੁੰਦੀ ਉਹਦੀ ਸਵੇਰੇ ਸਜੇ ਨਾਦੀ ਕਹਿੰਦੀ ਹਾਂ ਤਾਂ ਮੈਂ ਕਹਿ ਤੂੰ ਇ ਦਿਨ ਬੰਦ ਕਰਕੇ ਦੇਖ ਫਿਰ ਦੇਖ ਉਹਨੇ ਜਦ ਬੰਦ ਕੀਤਾ ਕਹਿੰਦੇ ਅਹ ਮੈਨੂੰ ਕਹਿੰਦੇ ਛੋਟੀ ਤੂੰ ਸਹੀ ਬੋਲਿਆ। ਕਹਿੰਦੇ ਤੂੰ ਸਹੀ ਬੋਲ ਕਹਿੰਦੇ ਅਹ ਮੇਰੇ ਵੱਧੋਗੇ ਦੇ ਦਰਦ ਹੋ ਨਾ
ਅੱਛਾ ਅੱਛਾਦ। ਫੇਰ ਉਹੀ ਆ ਕੁਛ ਚੀਜ਼ਾਂ ਦੇ ਪਤਾੱਕੀ ਆ ਉਮਰ ਦੇ ਹਿਸਾਬ ਨਾਲ ਫਾਇਦੇ ਵੀ ਆ ਔਰ ਕੁਛ
ਹਾਂ। ਨਾ ਇੱਕ ਦਿਨ ਮੈਂ ਮੇਰੀ ਦਰਾਣੀ ਕਿ ਕੰਮ ਕੁਮ ਤੇ ਲੱ ਉਥੇ ਸ਼ਹਿਰ ਉਹ ਮੈਨੂੰ ਕਹਿੰ ਚੈਂ ਤੈਨੂੰ ਲਾ ਸਵੇਰੇ ਸੱਜੇ ਛੇ ਵਜੇ ਮੈਂ ਉੱਠ ਮੈਂ ਉੱਠ ਗ ਸਾਢੇ ਚਾਰ ਵਜੇ ਅੈਂ। ਐ ਜੋ ਦੇ ਉੱਠੇ ਸਾਰ ਮੈਂ ਨਾਣ ਨੂੰ ਨਣ ਨੂੰ ਲੱਗੀ। ਨਾਕੇ ਮੇਰ ਰੋਟੀ ਪਕਾਣੇ ਲੱਗੀ, ਚਾਹ-ਪਾਣੀ ਪਤਾ ਛੇ ਵਜੇ ਉਹਨਾਂ ਦੀ ਬੜ ਆੰਦੀ ਹੁੰਦੀ ਪਿ ਪਿੰਡ ਵਿੱਚ। ਮੈਂ ਓਦੇ ਨਾਲ ਚਲੀ ਗੀ। ਕੰਮ ਦਾ ਪਤਾ ਕਰਨੇ, ਤਾਂ ਛੇ ਵਜੇ ਗਈ ਮੈਨੂੰ ਮੈਂ ਤੇ ਔਏ ਉੱਥੋਂ ਜਦ ਮੈਂ ਆਈ, ਦੋਹ ਏਕ-ਦੋ ਵੱਜ ਗੇ ਸੀ ਮੈਨੂੰ। ਤਾਂ ਔਥੇ ਬੌਤ ਇੰਟੀਵੀਊ ਹੁੰਦਾ ਨਾ ਕਾਗਜ਼-ਕੂਗਜ਼ ਅਪਣਾ ਚੇਕ-ਚੁਕ ਕਰਦੇ ਹੋੰਦੇ। ਉਮਰ ਚੇਕ ਕਰਦੇ ਓਦੇ ਘਰ, ਸਾਰਾ ਕੁਛ ਚੇਕ ਕਰਦੇ ਆ। ਮੈਡੀਕਲ ਵੀ ਚੈੱਕ ਕਰਦੇ ਆ ਸਾਰਾ ਕੁਛ ਕਰਦੇ ਤਾਂ ਫੇਰ ਮੇਨੂ ਦੋ ਵਜ ਗਏ ਤਾਂ ਮੈਂ ਮੈਂ ਪ੍ਰਾਈਵੇਟ ਬੱਸ ਵਿੱਚ ਆ ਗਈ ਜਦ ਮੈਂ ਆਈ ਬੱਸ ਤੇ ਉੱਤਰੀ ਮੈਂ ਪਿੰਡ ਵੀ ਅਹ ਮੈਨੂੰ ਕਾਂਬੇ ਦਾ ਬੁਖਾਰ ਚੜ ਗਿਆ। ਉਹ ਕਾਂਬੇ ਦਾ ਬੁਖਾਰ ਪਤਾ ਕਿਦੇ ਕਰਕੇ ਹੋਇਆ ਉਹ ਜੋ ਮੈਂ ਉੱਠੇ ਸਾਰ ਜੋ ਨਾਲੀ ਹੀ
ਹਾਂਜੀ।
ਜਾਂ ਸਵੇਰੇ ਉੱਠ ਕੇ ਸਿੱਧਾ ਮੈਂ ਬਾਥਰੂਮ ਵਿੱਚ ਜਾ ਕੇ ਕੱਪੜੇ ਲੈ ਕੇ ਬਾਥਰੂਮ ਵਿੱਚ ਜਾ ਕੇ ਕੇ ਨਾਲੀ ਉਸੇ ਕਰਕੇ ਅਹ ਗਰਮ ਸਾਰੇ ਮ ਕਹਿੰਦੇ ਗਰਮ ਸਰਦ ਹੋ ਗਿਆ।
ਹਾਂਜੀ ਹਾਂ।
ਹੁਣ ਜਿਵੇਂ ਆਪਾਂ ਏ ਸੀ ਊ ਸੀ ਵੀ ਲਾ ਦਿੰਦਾ ਰਾਤ ਨੂੰ ਉਹਦੇ ਕਰਕੇ ਕੇ ਵੀ ਫੇਰ ਜਾਂਦੇ ਸਾਬ ਅ ਬਾਥਰੂਮ ਨਾ ਕੇ ਥੋੜ੍ਹੀ ਉਹ ਉਹ
ਇੱਕ ਤਾਂ ਮੰਨਦੇ ਉਦੋਂ ਵੀ ਕੋਲਡ ਹੋ ਜਾਂਦਾ ਹਾਂਜੀ ਹਾਂ।
ਹਾਂ ਹਮੇਸ਼ਾ ਜਦ ਇਸੇ ਇਲਾਕੇ ਬੰਦ ਕਰਕੇ ਥੋ ਬੰਦ ਕਰਕੇ ਫੇਰ ਬਾਰ ਨੀ ਕਰਨਾ ਚਾਈਦਾ। ਅਪਾਂ ਕਦੇ ਬਏ ਅੰਦਰੋਂ ਠੰਡੀ ਹੋ ਕੇ ਬਾਰ ਗਰਮੀ ਵਿੱਚ ਨਿਕਲ ਜਾਂਦੇ।
ਹੰ ਹੰ ਅਰੇ ਅਸੀਂ ਤਾਂ ਕਿ ਮੈ ਟਾਈਮਿੰਗ ਲਗਾਈ, ਹੁੰਦੇ ਕਿੰਨੇ ਵਜੇ ਅਸੀਂ ਬੰਦ ਹੋ ਜੇ ਉੱਠਣ ਤੋਂ ਘੰਟਾ ਡੇਢ ਘੰਟ ਤਾ ਪੈਲਾਂ ਦਾ ਟਾਈਮ ਲਾ ਦਿਣੇ ਆਂ ਕਿ ਹੁਣ ਏ ਸੀ ਬੰਦ ਹੋਵੇ ਫੇਰ ਓਸ ਤੋਂ ਬਾਦ ਵਿੱਚ ਕਮਰੇ ਚੋਂ ਬਾਰ ਨਿਕਲਦੇ।
ਹਾਂ, ਏਦ ਏ ਹੋਣਾ ਚਾਈਦਾ। ਲੋਕਾਂ ਨੂੰ ਬੌਤ ਅਪ ਤਰੀਕ
ਬਾਕੀ ਹੁਣ ਜਿਵੇਂ ਬਾਰਿਸ਼ ਦਾ ਮੌਸਮ ਆ ਤਾਂ ਹੁਣ ਤਾਂ ਹਾਲੇ ਏਸੀ ਦੀ ਨੀ ਜ਼ਰੂਰਤ ਨੀ ਹੈਗੀ। ਹਾਂ ਮਤਲਬ, ਪੱਖਿਆਂ ਦੀ ਹਵਾ ਈ ਠੰਡੀ ਔੰਦੀ ਆ, ਬਾਹ ਬਾਰਿਸ਼ ਦੇ ਮੌਸਮ ਦੇ ਵਿੱਚ ਤਾਂ। ਹਾਂਜੀ, ਹੋਰ?
ਹੁਣ ਮੇ ਮੇਰੀ ਗਲ ਸੁਣੋ, ਸਾਡੇ ਔਥੇ ਨਾ
ਹਾਂਜੀ, ਹਾਂਜੀ।
ਸ ਸਾਰੇ ਉੱਥੇ ਇੱਕ ਕੁੜੀ ਰੋ ਆਪਣੇ ਉਦੇ ਡੈਡੀ ਨਾ ਡੈਅ ਐਡਮਿਟ ਸੀ। ਰੋਟੀ ਦੇਣ ਨੂੰ ਧੁੱਪੇ- ਧੁੱਪੇ ਰੇ-ਰੋਟੀ ਦੇਣ ਨੂੰ ਜਾਂਦੀ ਸੀ। ਅਹ ਅਹ, ਹੋਸਪਿਟਲ ਵਿੱਚ। ਹੋਸਪਿਟਲ ਤੋਂ ਜਦ ਆਈ ਅ ਪੂਰੀ ਧੁੱਪ ਸੀ, ਔਨੇ ਮੂੰਹ ਧੋ ਲਿੱਤਾ, ਜਦ ਮੂੰਹ ਤ
ਅੱਛਾ।
ਠੰਡੇ ਪਾਣੀ ਨਾਲ ਮੂੰਹ ਧੋ ਲਿੱਤਾ ਔਰ ਉਸੀ ਟਾਈਮ
ਭੈਣ ਜੀ, ਏਹ ਇੱਕ ਮਿੰਟ ਭੈਣ ਜੀ, ਓਹ ਨਾ ਬੱਚੇ ਰੋਟੀ ਮੰਗ ਰਹੇ ਨੇ ਮੈਂ ਰੋਟ ਤੂ ਬਣਾ ਕੇ ਦੇਦੇ, ਮੈਂ ਥੁਨੂੰ ਫੇਰ ਕਰਦੀ ਹਾਂ ਕੋਲ, ਹਾਂਜੀ। ਹਾਂਜੀ- ਹਾਂਜੀ, ਠੀਕ ਏ ਭੈਣ ਜੀ ਸਤ ਸ੍ਰੀ ਕਾਲ। ਕੋ